ਹੈਲੋ।
ਸਤ ਸ਼੍ਰੀ ਅਕਾਲ ਭੈਣ ਜੀ।
ਹੈਲੋ। ਹਾਂਜੀ ਸਤਿ ਸ਼੍ਰੀ ਸਤਿ ਸ਼ੀ ਅਕਾਲ ਜੀ। ਵਧੀਆ, ਵਧੀਆ। ਤੁਸੀਂ ਸੁਣਾਓ।
ਬ ਵਧੀਆ ਹੋਰ ਘਰ ਪਰਿਵਾਰ ਠੀਕ।
ਹਾਂਜੀ। ਸਭ ਵਧੀਆ, ਵਧੀਆ। ਹੋਰ ਕੀ ਕਰਦੇ ਫ। ਚੀਕਾਂ ਕੌਣ ਮਾਰ ਰਿਹਾ ਵੇ।
ਆ ਚਾਚੇ ਦੀ ਕੁੜੀ ਹੈਗੀ ਹੈ ਪਾਗਲ
ਅੱਛਾ ਸਕੂਲ ਨਹੀਂ ਜਾਂਦੇ ਅੱਛਾ ਛੁੱਟੀਆਂ ਇਹਦੇ
ਨਹੀਂ ਉਹ ਹਜੇ ਛੋਟੀ ਹੈ ਨਾ ਕਰਕੇ ਫਿਰ
ਅੱਛਾ ਅੱਛਾ।
ਫੇਰ ਉਹ ਸਕੂਲ ਨੀ ਨਾ ਜਾਂਦੀ ਵੈਹੇ ਪਲੇਅ ਜਾਂਦੀ ਹੈ ਪਰ ਉਹ ਪਲੇਅ ਵਾਲੀ ਨੇ ਵੀ ਛੁੱਟੀਆਂ ਪਾਈ ਦੀਆਂ ਜੇ
ਗਰਮੀ ਹੈ ਨਾ ਗਰਮੀ ਕਰਕੇ ਛੁੱਟੀਆਂ ਕੀਤੀਆਂ
ਹੂੰ ਨਹੀਂ ਹੁਣ ਆਪਾਂ ਕਿਹਾ ਵੀਈ ਬੁਲਾਓ ਨੀ ਐਵੇਂ ਤੇ ਵਿਗੜ ਜੇਗੀ।
ਹਾਂਜੀ ਉਹ ਤੇ ਹੈ ਹੀ ਹਾਂ ਘਰ ਰਹਿ ਕੇ ਤੇ ਬੱਚਾ ਵਿਗੜ ਹੀ ਜਾਂਦਾ ਹੋਰ ਨਾਸ਼ਤਾ ਨੁਸ਼ਤਾ ਕਰ ਲਿਆ
ਨਹੀਂ ਅਜੇ ਤੇ ਨੀ ਕੀਤਾ। ਹਾਂ ਇਹ ਤਾਂ ਮੈਂ ਵੈਹੇ ਉੜਦਾ ਰੋਜ਼ ਪਰ ਅੱਜ ਪਤਾ ਨੀ ਰਾਤੀ ਨੀਂਦਰ ਨੀ ਆਈ ਪੰਜ ਵਜੇ ਤੱਕ ਉੱਠਿਆ ਰਿਹਾ ਲੋਕਾਂ ਦੇ ਕਾਰਖਾਨੇ ਵੀ ਚਲੇਂਗੇ ਸਾਨੂੰ ਇਧਰ ਨਹੀਂ ਆਈ।
ਚਲੋ ਠੀਕ ਹੇਲੇ ਹੋ ਜਾਂਦਾ ਵੀ
ਨੀਦਰ ਆਉਣ ਤੋਂ ਬਾਅਦ ਵੀ ਫੇਰ ਦੁਬਾਰਾ ਛੇ ਸੱਤ ਵਜੇ ਖੋਲ ਗਈ। ਫਿਰ ਸੁੱਤੇ ਹੀ ਨਹੀਂ ਦੁਬਾਰਾ
ਹਾਂ ਚਲੋ ਕੋਈ ਨਹੀਂ ਇਹ ਹੋ ਜਾਂਦਾ ਵ ਹੋਰ ਸੁਣਾਓ।
ਮ ਹ ਨਾ ਆਏਗਾ ਤੂੰ ਹੁਣ ਦੁਪਹਿਰੇ ਆਉਣੀ ਸ਼ੁਰੂ ਹੋ ਜਾਏਗੀ।
ਹਾਂ ਇਹ ਦੁਪਹਿਰੇ ਜਾਂ ਤੁਸੀਂ ਕੱਲ
ਹੂੰ ਹੁਣ ਸੋਨ ਦੇ ਰੋ ਦੀਆਂ ਹੋਣ ਕਾਹ ਦੀਆਂ ਜ਼ਿਆਦਾ ਦੇਰ ਸੋ ਹੋ ਗਈਆਂ।
ਹੂੰ ਹੋਰ ਸੁਣਾਓ।
ਸੋਨੇ ਤੇ ਪਰ ਉਹ ਮਤਲਬ ਡੇਲੀ ਲੇਟ ਹੀ ਆ ਪਰ ਗੱਲ ਜ਼ਿਆਦਾ ਲੇਟ
ਬਾਰਾਂ ਇੱਕ ਤੇ ਚਲੋ ਇੱਕ ਦੋ ਤੇ ਚਲੋ ਵੱਜ ਹੀ ਜਾਂਦੇ ਆ ਦੋ ਵੱਜ ਪਤਾ ਨੀ ਲੱਗਦਾ। ਪਰ ਕੱਲ ਤੇ ਹੱਦ ਹੀ ਪਾਰ ਹੋ ਗਏ ਸੀ ਨਾ।
ਚਲ ਉਹੀ ਹੈ ਕਿ ਹਲੇ ਹੋ ਜਾਂਦਾ ਨਾ।
ਪਰ ਸਵੇ ਨਿੰਦਰ ਨੀ ਆਈ ਜੁਆਮ ਕਰਕੇ। ਕੱਲ ਠੀਕ ਰਿਹਾ ਜ਼ੁਕਾਮ ਦੀ ਦਵਾਈ, ਖਾਦੀ ਸੀ।
ਹਾਂਜੀ-ਹਾਂਜੀ, ਤੁਹਾਡੀ ਆਵਾਜ਼ ਤੋਂ ਪਤਾ ਲੱਗਦਾ ਵੀ ਗਲਾ ਤੁਹਾਡਾ ਖ਼ਰਾਬ ਐ।
ਆਹੋ ਖੰਘ ਲੱਗ ਗਏ, ਨਾ ਹੁਣ ਜ਼ੁਕਾਮ ਠੀਕ ਹੋ ਗਿਆ ਤੇ ਖੰਘ ਲੱਗ ਗਈ ਐ।
ਅੱਛਾ,
ਹੂੰ, ਹੋਰ ਤੇ ਚਲੋ ਗਲੇ ਦਾ ਤੇ ਕੋਈ ਨੀ ਹੁੰਦਾ ਜੁਕਾਮ ਦਿੱਕਤ ਜ਼ੁਕਾਮ ਹਾਂਜੀ ਚਲੋ,
ਹਾਂਜੀ, ਨਹੀਂ ਪਰ ਗਲੇ ਦਾ ਵੀ ਹੋ ਜਾਂਦਾ ਦਰਦ ਕਰੇ ਕੀ,
ਦਰਦ-ਦੁਰਦ ਨਹੀਂ ਹੁਦਾ ਫਿਰ ਠੀਕ ਆ ਜੀ, ਦਰਦ ਦੋੜ ਤੇ ਆ ਫੇਰ,
ਅੱਛਾ,
ਇਹ ਤੇ ਠੀਕ ਆ।
ਹੂੰ-ਹੂੰ, ਹੋਰ ਸੁਣਾਓ?
ਹੋਰ ਬਸਬਤੀ ਤੁਸੀ ਕਰਦੇ ਔ ਨਾਸ਼ਤਾ,
ਨਹੀਂ-ਨਹੀਂ ਹਜੇ ਨਹੀਂ,
ਤੁਸੀਂ ਵੀ ਲੇਟ ਉੱਠਦੇ ਔ?
ਨਹੀਂ-ਨਹੀਂ ਅਸੀਂ, ਅ ਘਰ ਦਾ ਕੰਮ ਨਿਬੇੜ ਕੇ, ਬਸ ਸਾਢੇ ਦਸ ਗਿਆਰਾਂ ਵਜੇ ਤੱਕ ਕਰ ਲੈਦੇ ਨਾਸ਼ਤਾ ਤੇ ਬਣਾ ਲਿਆ ਵੀ, ਬਸ ਕਰਨਾ ਏ ਬੱਚਿਆਂ ਨੂੰ ਭੇਜ ਕੇ ਨਾ ਮੇਰੀ ਬੇਟੀ ਜਾਂਦੀ ਅੱਜ ਨਾਸ਼ਤੇ ਦੇ ਵਿੱਚ ਜਿਨਾ ਕੜੀ ਸੀ ਮੇਰੇ ਬੇਟੀ ਨੇ, ਜਾਣਾ ਹੁੰਦਾ ਨਾ ਔਫਿਸ ਫੇਰ ਹੁਣ ਤਾਜ਼ੀ ਚੀਜ਼ ਬਣਾ ਕੇ ਦੇਣੀ ਹੁੰਦੀ ਐ, ਹਾਂ ਉਹ ਰੱਖ ਟਿਫਨ ਬਣਾ ਕੇ ਦੇਣਾ ਹੁੰਦਾ ਅਤੇ ਫਿਰ ਮੈਂ, ਸਾਰਿਆਂ ਲਈ ਕੜੀ ਬਣਾ ਲਈ ਮੈਂ ਚੋਲ ਦੇ ਨਾਲ ਨਾਸ਼ਤਾ ਕਰ ਲੈਂਦੇ ਤੇ, ਤਦ ਕਰਕੇ ਫੇਰ ਇਸ ਸਗੋ ਬਣਾਤੀ, ਕਦੀ ਉਹਨੂੰ ਕੁਛ ਬਣਾ ਚਾਵਲ ਬਣਾ ਕੇ ਦੇ ਤੇ ਕਦੀ ਕੁਛ ਬਣਾ, ਤਾ ਅੱਜ ਮੈਂ ਕਿਹਾ ਚਲੋ। ਟਾਈਮ ਹੈਗਾ, ਜੇ ਸਵੇਰੇ ਜਲਦੀ ਉੱਠਗੇ ਇਸ ਕਰਕੇ ਮੈਂ ਕਿਹਾ ਚਲੋ ਅੱਜ ਕੜੀ ਬਣਾ ਦਿੰਨੀ ਆ ਤੇ ਉਹਨੇ ਉਝ ਵੀ ਪਿਆਜਾਂ ਪਿਊਜਾਂ ਵਾਲੀ ਖਾਣੀ ਨੀ ਹੁੰਦੀ। ਫੇਰ ਕਦੀ,,
ਕੜੀ ਪਿਆਜ ਤੇ ਵੈਸੇ ਵੀ ਨਹੀਂ ਹੁੰਦੇ ਸਹੀ ਗੱਲ,
ਹਾਂਜੀ,
ਕੜੀ ਤੇ ਕੜੀ ਤੇ ਮੈਂ ਕਿਹਾ ਪਿਆਜ ਹੁੰਦੇ ਹੀ ਨ ਕੜੀ ਦੇ ਪਕੌੜੇ ਹੁੰਦੇ ਆ ਫਿਰ ਉਹ,
ਕਈ ਕਈ ਪਾਂਦੇ ਆ ਨਾ ਪਿਆਜਾਂ ਦਾ ਵੀ ਤੜਕਾ ਲਾ ਲੈਦੇ ਕਈ। ਪਰ ਮੇ ਉਹ ਮੇਰੀ ਬੇਟੀ ਖਾਂਦੀ ਨਹੀਂ। ਨਾ ਉਹਨੇ ਲਸਣ ਖਾਣਾ ਨਾ ਪਿਆਜ। ਖਾਣਾ ਇਸ ਦਾ ਸਾਨੂੰ ਫਿਰ ਥੋੜਾ ਕਰਨਾ ਪੈਂਦਾ ਉਹਦਾ। ਉਹ ਕੀ ਫਾਇਦਾ ਚੀਜ਼ ਬਣਾ ਕੇ। ਦੇਈਏ ਤੇ ਖਾਏ ਨਾ ਪਿਆਜਾਂ ਦੀ ਤਦ ਕਰਕੇ ਫੇਰ ਇਸ ਕਰਕੇ।
ਕੁੜੀਆਂ ਭਾਵੇ ਕੁੜੀਆਂ ਜਿਆਦਾ ਵੈਸੇ ਪਿਆਜ ਖਾਂਦੀਆਂ ਹੀ ਨੀ ਨਾਲੇ। ਉਹ ਸਾਡੀ ਆ ਚਾਚੇ ਦੀ ਕੁੜੀ ਏ ਉਹ ਵੀ ਨਿੱਕੀ ਜਿਹੀ ਏ ਤੇ ਉਹ ਵੀ ਨੀ ਪਿਆਜ ਖਾਂਦੀ ਚੂਲ ਚੂਲ ਕਿਸੇ ਵੀ ਚੀਜ਼ ਪਿਆਜ ਆ ਗਿਆ ਗ਼ਲਤੀ ਨਾ।
ਹਾਂਜੀ। ਹੂੰ ਹੂੰ। ਸਾਡੇ ਵੀ ਸ਼ੁਰੂ ਤੋਂ ਛੋਟੇ ਹੁੰਦਿਆਂ ਕਈਆ ਨੂੰ ਪਿਆਜ ਤੋਂ ਨਫ਼ਰਤ ਚੀਰ ਦੀ ਵੀ ਨਹੀਂ ਸੀ। ਚੀਰਨ ਤੇ ਚਲੋ ਹੁਣ ਲੱਗ ਪਈਏ ਨਹੀਂ ਤਾਂ। ਪਿਆਜ ਨੂੰ ਤੇ ਹੱਥ ਹੀ ਨੀ ਸੀ ਲਾਉਂਦੀ ਉਹ ਕਹਿੰਦੀ ਸੀ ਮੈਨੂੰ ਨੀ ਚੰਗਾ ਲੱਗਦਾ ਮੈਨੂੰ ਨਾ ਕਿਆ ਕਰੋ। ਛਿੱਲਣ ਲਈ। ਮੈਂ ਨੀ ਚੀਰਾ ਚੁਰਣਾ ਪਰ ਹੁਣ ਇਹ ਹੈ ਇੱਕ ਸਾਲ ਬਾਹਰ ਨੌਕਰੀ ਦਾ। ਲਾ ਕੇ ਆਈਏ ਬਾਹਰ ਸ਼ਹਿਰ ਕਿਸੇ ਚ। ਤੇ ਬਸ ਉਹ ਉੱਥੇ ਫੇਰ ਕਰਨਾ ਪੈਂਦਾ ਸੀ। ਕੰਮ ਫੇਰ ਕੋਈ ਸਬਜ਼ੀ ਸੀ ਨਹੀਂ। ਸੀ ਬਣਦੀ। ਪਿਆਜਾ ਤੋਂ ਬਿਨਾਂ। ਜਾਂ ਜੋ ਫਿਰ। ਉਦੋ ਉੱਥੇ ਕੀਤਾ ਕੰਮ ਤੇ। ਫਿਰ ਇਸ ਕਰਕੇ ਹੁਣ ਕਰ ਕੁਰ ਲੈਂਦੀ ਹੈ ਹੁਣ ਖਾ ਲੈਂਦੀ। ਵੀ ਇਹ ਆ ਸਬਜ਼ੀ ਦੇ ਵਿੱਚ ਜਿੰਨਾ ਜਿਹਾ‌ ਨੀ ਆਣਾ ਚਾਹੀਦਾ ਪਿਆਜ ਜਿਵੇਂ ਅੱਜ ਕੱਲ ਭਿੰਡੀਆਂ ਕਰੇਲੇ। ਚੀਜ਼ਾਂ ਬਣਦੀਆਂ ਨੇ। ਪਿਆਜ ਪੈਂਦਾ ਉਨੇ। ਨਹੀਂ ਖਾਣੇ ਵੀ ਕਰੇਲੇ ਵੀ। ਉਝ ਦੇ ਦੋ ਭਿੰਡੀਆਂ ਵੀ ਬਿਨਾਂ। ਪਿਆਜਾਂ ਤੋਂ ਬਣਾ ਕੇ ਦੇ ਦੋ ਖਾ ਲਈ ਏ ਅਤੇ ਉਹਨੂੰ ਚੁਗਣੀਆਂ ਪੈਂਦੇ ਪਿਆਜ ਵੱਖਰੇ ਕਰੇਗੀ ਭਿੰਡੀਆਂ ਵੱਖਰੀਆਂ ਕਰੇਗੀ ਇਹ ਇਹ ਕੰਮ ਉਹਦਾ ਹੋਰ
ਆਪਾਂ ਸਾਨੂੰ ਬਿਨਾਂ ਆਪ ਹਰ ਟਾਈਮ ਰੋਟੀ ਨੂੰ ਪਿਆਜ ਪੂਅਜ ਦਿਉ
ਹਾਂ ਕਈ ਨਹੀਂ ਖਾਣਾ ਚਾਹੀਦਾ ਪਿਆਜ ਤੇ ਹ ਕਿਉਂਕਿ ਗਰਮੀ ਦੇ ਵਿੱਚ ਤੇ ਓਝ ਹੀ ਕੱਚਾ ਪਿਆਜ ਖਾਣਾ ਚਾਹੀਦਾ
ਹਾਂ ਉਹੀਓ ਹਾਂ ਲੂ ਨੀ ਲੱਗੇ
ਹਾਂ ਨਹੀਂ ਖ ਕਈ ਨਹੀਂ ਖਾਂਦੇ
ਪਲਾਂ ਸਭ ਦੀ ਆਪਣਾ ਆਪਣਾ ਸਵਾਦ ਹੁਣ ਕਈਆਂ ਨੂੰ ਪਸੰਦ ਹੈ ਕਈਆਂ ਨੂੰ ਨਹੀਂ ਹੈ ਪਰ ਖਾਣਾ ਸਭ ਨੂੰ ਵੇਹੈ ਕਿਆ ਹੀ ਚਹੀਏ ਸਵੇਰੇ ਮਤਲਬ ਨਾਸ਼ਤੇ ਨਾ ਵੈਸੇ ਨਾਸ਼ਤਾ ਵੇਖਿਆ ਜੇ ਰੋ ਟੀ ਨਾਲ ਸਹੀਏ ਸਾਨ ਸਲਾਦ
ਹਾਂਜੀ ਨਹੀਂ ਨਾਸ਼ਤਾ ਚ ਨਾ ਖਾਓ ਸਲਾਦ ਦੁਪਹਿਰ ਦੀ ਰੋਟੀ ਤੋਂ ਪਹਿਲੋਂ ਖਾਣਾ ਚਾਹੀਦਾ ਸਲਾਦ
ਨਾਸ਼ਤੇ ਹੀ ਜ ਚਲੋ ਨਮਕ ਨੁੰਮਕ ਕੁਛ ਵੀ ਪਾ ਲਓ ਚਾਹੇ ਤੁਸੀ ਪਰ ਆ ਹੁੰਦਾ ਕੇ ਏ ਖਾਣਾ ਚੇ ਤੁਹਾਨੂੰ ਤੇ
ਹਾਂਜੀ ਨਾ ਬਿਨਾ ਨਮਕ ਤੋਂ ਖਾਣਾ ਚਾਹੀਦਾ ਨਾ ਬਿਨਾਂ ਨਮਕ ਤੋਂ ਕਹਿੰਦੇ ਫਾਇਦਾ ਕਰਦਾ ਹੈਏ ਉਹ ਤਾਂ ਫਿਰ ਅਸੀਂ ਨਮਕ ਪਾ ਲਿਆ ਅਤੇ ਅਸੀਂ ਤਾਂ ਫਿਰ ਸਵਾਦ ਭਾਲਦੇ ਨਾ ਆਪਣੇ
ਤੇ ਸਵਾਦ ਤੇ ਚਲੋ ਹਰ ਬੰਦਾ ਭਾਲਦਾ ਹੀ ਹੈ ਬਿਨਾਂ ਸਵਾਦ ਤੋਂ ਅੱਜ ਕੱਲ੍ਹ ਖਾਂਦਾ ਹੀ ਹੋਣ ਉਹਦੇ ਬਾਅਦ ਜਿਹੜੇ ਬੜੇ ਡਿਸਪਲੀਨ ਵਾਲੇ ਬੰਦੇ ਹੁੰਦੇ ਜ ਉਹ ਖਾਂਦੇ ਆ
ਦੁੱਧ ਵੀ ਫਿੱਕਾ ਪੀਣਗੇ ਹਰ ਇੱਕ ਚੀਜ਼ ਪਾਣੀ ਵੀ ਨਹੀਂ ਜ਼ਿਆਦਾ ਠੰਡਾ ਪੀਣਾ
ਪਰ ਵਹਿਮ ਕਰਨਾ ਵੀ ਜ਼ਿਆਦਾ ਉਹ ਨਹੀਂ ਵਹਿਮ ਨੀ ਇਨਾ ਮ ਦੇਦਾ ਕਿਉਂਕਿ ਅੱਧੀ ਬਿਮਾਰੀਆਂ ਦਾ ਕਾਰਨ ਹੀ ਵਹਿਮ ਹੈਗਾ ਕਿਆ
ਹਾਂ
ਹੁਣ ਦਮ ਉਹ ਨਹੀਂ ਮੰਨ ਲ ਹੁਣ ਲੋਕਾਂ ਚ ਸ਼ੂਗਰ ਹੀ ਕਹਿ ਲਈਏ ਆਪਾਂ ਅੱਜ ਕੱਲ੍ਹ ਲੋਕਾਂ ਨੂੰ ਮਤਲਬ ਨੱਬੇ ਪਰ ਦੇਸ਼ ਚ ਨੱਬੇ ਪ੍ਰਸੈਂਟ ਬੀ ਸ਼ੂਗਰ ਹੈ ਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਮਿੱਠੇ ਨਾ ਲ ਹੁੰਦੀ ਹੈ ਮਿੱਠਾ ਦਵਾਂਗੇ ਸ਼ੂਗਰ ਵੱਗ ਜਾਂ ਐ ਮਿੱਠੇ ਨਾਲ ਤੇ ਕਦੀ ਸ਼ੂਗਰ ਹੁੰਦੀ ਹੀ ਨਹੀਂ ਨਹੀਂ ਸ਼ੂਗਰ ਵੈਸੇ ਸ਼ੂਗ ਸ਼ੂਗਰ ਦੀ ਬਿਮਾਰੀ ਮਿੱਠੇ ਨਾਲ ਨੀ ਹੁੰਦੀ ਸ਼ੂਗਰ ਬਿਮਾਰੀ ਟੈਨਸ਼ਨ ਦੀ ਹੁੰਦੀ ਏ
ਆਹੋ ਨਹੀਂ ਅੱਜ ਕੱਲ੍ਹ ਸ਼ੂਗਰ ਸਿਰਫ਼ ਇੱਕ ਪਾ ਪਾਣੀ ਵਿੱਚ ਸ਼ੂਗਰ ਨਹੀਂ ਹੈਗ ਬ ਬੀ ਬਾਕੀ ਸਭ ਚੀਜ ਚ ਸ਼ੂਗਰ ਏ ਦੁੱਧ ਚ ਸ਼ੂਗਰ ਏ ਆਟੇ ਚ ਸ਼ੂਗਰ ਏ ਤੇ ਦਾਲਾਂ ਚ ਸ਼ੂਗਰ ਸਭ ਚੀਜ਼ ਚ ਸ਼ੂਗਰ ਹੈਗੀ ਆ ਅੱਜ ਕੱਲ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਚੱਲ ਪਈਆਂ
ਪਹਿਲਾਂ ਨੂੰ ਸ਼ੂਗਰ ਕਿਉਂ ਨਹੀਂ ਹੈਗੀ ਸੀ ਪਹਿਲੇ ਲੋਕਾਂ ਨੂੰ ਇੰਨੀ ਟੈਂਸ਼ਨ ਨੀ ਆਂ ਅੱਜ ਕੱਲ ਜਵੇਂ ਜਿਵੇਂ ਟੈਮ ਅੱਗੇ ਆ ਰਿਹਾ ਜੰਮਦੇ ਬੱ ਤੇ ਉਹ ਟੈਂਨਸ਼ਨ ਏ
ਅੱਜ ਕੱਲ ਦੇ ਬੱਚਿਆਂ ਨੂੰ ਹੀ ਟੈਸ਼ਨ ਹੈ ਸਕੂਲ ਜਾਣਾ ਸਕੂਲ ਦਾ ਇੰਨਾ ਕੰਮ ਮਿਲਿਆ ਕ ਹਾਏ ਹੁ ਨੂੰ ਉੱਠ ਕੇ ਸਕੂਲ ਦੇ ਪਹਿਲੋਂ ਇਹ ਸੀ ਪੰਜ ਸੱਤ ਸਾਲ ਦਾ ਬੱਚਾ ਸਕੂਲ ਪਾਂਦੇ ਸੀ ਅੱਜ ਕੱਲ੍ਹ ਢਾਈ ਤਿੰਨ ਸਾਲ ਦਾ ਬੱਚਾ ਸਕੂਲ ਪਾ ਦਿੰਦਾ ਐ ਉਹ ਤਾਂ ਦੇਖਦੇ ਫਿਰ ਬ ੱਚੇ ਵੱਧਦੇ ਫੁੱਲਦੇ ਨੇ
ਅੱਜ ਕੱਲ ਆ ਵੀ ਤੁਸੀਂ ਵੇਖ ਲਓ ਬੱਚਾ ਦੀ ਆਈ ਹਾਈਟ ਹੀ ਕਿੰਨੀ ਹੈ ਚਾਰ ਚਾਰ ਫੁਟ ਦੇ ਬੱਚੇ ਹੈਗੇ ਆ ਅੱਜ ਕੱਲ੍ਹ
ਉਹੀ ਅੱਜ ਕੱਲ ਬੈਗ ਬੈਗਾਂ ਦੇ ਭਾਰ ਬੜੇ ਆ ਨਾ ਬੈਗ ਬੜੇ ਭਾਰੇ ਚੁੱਕ
ਬੈਗ ਬੈਗ ਤੇ ਸਾਡੇ ਟਾਈਮ ਦੇ ਵੀ ਹੈਗੇ ਸੀ ਹੁਣ ਸਾਡੀ ਸਹੀ ਹੈਗੀ ਏ
ਉਹ ਚਲੋ ਉਹ ਉਸ ਟਾਈਮ ਥੋੜਾ ਹੈ ਹੀ ਸੀ ਹੁਣ ਅੱਗੋਂ ਜਲੀ ਜਨਰੇਸ਼ਸ਼ਨ ਨੀ ਹੋਵੇ ਵੇਖਣਾ ਕਿੰਝ
ਥੋੜ੍ਹੀਿਨੇ ਬੱਚੇ ਵੀ ਥੋੜਾ ਇਹਨੇ ਦੇਖਦੇ ਸੀ ਸਾਡਾ ਕਿਹੜਾ ਲੈਚਰ ਲੱਗਣਾ ਕਿਹੜਾ ਨਹੀਂ ਲੱਗਣਾ ਅ ਆਪ
ਹਾਂ ਇਹ ਹੈ ਨਾ ਬੱਚੇ ਅੱਜ ਕੱਲ੍ਹ ਬੱਚੇ ਜਿਹੜੇ ਆ ਉਹਨਾਂ ਦਾ ਧਿਆਨ ਮੋਬਾਇਲਾਂ ਵਿੱਚ ਏ ਪੜ੍ਹਾਈਆਂ ਵਿੱਚ ਤੇ ਹੈਂ ਨੀ ਜਿਹੜਾ ਉਹ ਧਿਆਨ ਰੱਖਣ ਵੀ ਅਸੀਂ ਅੱਜ ਕਿਹੜਾ ਲੈਕਚਰ ਲੱਗਣਾ ਕਿਹੜਾ ਨਹੀਂ ਲੱਗਣਾ ਕੀ ਲਿ ਜਾਈਏ ਕੀ ਲਈ ਨਹੀਂ ਲਿ ਜਾਈਏ ਇਹਏ ਆ ਵਗੈਰਾ ਵੀ ਹੋਰ ਸੁਣਾਓ
ਹੋਰ ਬਸ ਵਧੀਆ ਇਧਰ ਸੂਲਤਜੇ ਪੈਸੇ ਬੱਚੇ ਗਏ ਨੇ ਘਰ ਨੂੰਦਾ
ਹਾਂਜੀ ਹਾਂਜੀ
ਮੈਂ ਕਿਹਾ ਸਾਡੇ ਘਰ ਦੇ ਬੱਚੇ ਸਕੂਲ ਲੜ ਜਾਂਦੇ ਆ ਉਹ ਤੇ ਕੋਈ ਭੂਆ ਕਰਕੇ ਰਹਿਣ
ਹਾਂਜੀ ਇੱਕ
ਉਹ ਫੇਰ ਹੁਣ ਮੈਂ ਜੇ ਕੱਲ ਅਜ ਜਾਣਾ ਪਤਾ ਨੀ ਮੈਨੂੰ ਮੈਂ ਕੁਛਿਆਣੀ ਬਈ ਲਾਇਕ ਗਈ ਨਹੀਂ ਲਾਇਕ ਗਈ
ਜਾਂ ਫਰ ਗਏ ਹੋਣਗੇ ਨਾ ਕੰਮ ਕਰਕੇ ਗਏ ਹੋਣਗੇ ਅੱਛਾ ਉਹੀ ਕੋਈ ਗੱਡੀ ਹੋਏਗੀ ਨਾ ਕੱਲ ਦੀ ਅੱਜ ਨਹੀਂੀ ਆਣਾ ਹੋਏਗਾ
ਹ ਸਰ ਬ ਕਰ ਵੀ ਖਣਾ ਵੀ ਉਹਨਾ ਨੇ ਕਿਸੇ ਬੋਲਣਾ ਵੀ ਨਾ
ਹਾਂਜੀ ਹਾਂਜੀ
ਹੁ ਮ ਪਾਪਾ ਛੱਡਿਆ ਸੀ ਤੇ ਉਹਨੂੰ ਫੇਰ ਉਓਧਰੋਂ ਉਹਨਾਂ ਨੇ ਵਾਪਸੀ ਆਉਣਾ ਕਿਸੇ ਬੰਦੇ ਨੇ ਭ ਆ ਦੇ ਦਰਾਣੇ ਚਟਾਣੇ ਦੇ ਮੈਂ ਦੇਓਏ ਛੱਡ ਦੇਗਾ ਫੇਿਰ
ਚਲੋ ਠੀਕ ਆ ਬੱਚੇ ਵੱਡੇ ਹੋਣਗੇ ਨਾ ਨਿੱਕੇ ਨਿੱਕੇ ਨੀ ਨਾ ਹੋਣੇ ਬੱਚੇ ਵੱਡੇ ਹੋਣੇ ਆ ਸਮਝ
ਹਾਂ ਬੱਚੇ ਜੇ ਵੱਡੇ ਹੀ ਨਹੀਂ ਆ
ਹਾਂਜੀ ਚਲੋ ਫੇ ਕੋਈ ਗੱਲ ਨੀ
ਇੰਨੇ ਵੱਡੇ ਵੀ ਨੀ ਹੈ ਤੇ ਛੋਟੇ ਵੀ ਨੀ ਹੈ
ਹਾਂਜੀ ਉਹ ਆਪਣੇ ਜੋੁਗੇ ਤੇ ਹੈਗੇ ਆ ਨਾ ਉਹ ਆਪਣਾ ਸਮਾਨ ਤੇ ਚੁੱਕ ਲੈਣਗੇ ਨਾ
ਹਾਂ ਉਹਨਾਂ ਨੂੰ ਕੱਪੜੇ ਇੰਨੇ ਦੇ ਹੋਣੇ ਵੀ ਨ ਜਿਹੜਾ ਮਤਲਬ ਦਿੱਕਤ ਆਏ
ਹਾਂਜੀ
ਮੈਂ ਕਿਹਾ ਇੰਨੇ ਵੱ ਜਿਆਦਾ ਕ ਲੀ ਲਿਆਉਣੇ ਥੋੜੇ ਬਹੁਤ ਹੀ ਕੱਪੜੇ ਆਣੇ ਨੇ ਜੋ ਕਿਦਾ ਕੇ ਤੇ, ਨਾਲ ਟ੍ਰੇਨ ਇੱਕ ਆਦਾ ਚੁੱਕਣਾ ਫੇਰੇ ਕੱਲ ਬੁਕਿੰਗ ਕੀ, ਆ ਜਾਏਗੀ
ਆਹ ਵੀ, ਇਹ ਟ੍ਰੇਨ'ਚ, ਉਤਰਨ-ਉਤਰਨ ਚੜਨ ਤਰੀਕਾ ਤੇ ਬਸ ਨਹੀਂ ਉਹ ਤੇ, ਚਲੋ ਆ ਹੀ ਜਾਣਗੇ ਹੋਰ ਮੌਸਮ ਦਾ ਸੁਣਾਓ, ਤੁਹਾਡੇ? ਸ਼ਹਿਰ ਦੇ ਮੌਸਮ ਗਜਾ ਸਾਡੇ ਤਾਂ, ਬਹੁਤ ਗਰਮੀ ਹੈ, ਸਾਡੇ
ਮੌਸਮ ਤੇ ਠੀਕ ਹੈ, ਕਦੀ ਹੋ ਜਾਏਗਾ ਠੰਡਾ ਗਰਮੀ ਹੁਣ ਆਜ ਸਵੇਰ ਦਾ ਬੱਦਲ ਬਣਿਆ ਪਿਆ ਤੇ, ਹੋਯਾ
ਹੂੰ, ਉਹੀ
ਪਰਸੋਂ ਐਂ, ਪਰਸੋਂ ਆਇਆ ਸੀ। ਮੀਂਹ ਆਇਆ ਸੀ ਪਰਸੋਂ, ਇੱਕ-ਇੱਕ ਘੰਟਾ ਆਇਆ ਪਰ, ਕੱਲ੍ਹ ਬੜੀ ਗਰਮੀ ਕਰ ਗਿਆ, ਫਿਰ ਉਹ ਭੜਾਸ ਕਢ ਗਿਆ ਬ
ਅੱਛਾ
ਪੂਰਾ ਦਿਨ ਨਹਾਏ।
ਹਾਂਜੀ-ਹਾਂਜੀ। ਪੂਰਾ ਦਿਨ ਵੀ ਆਜੇ ਤਦ ਵੀ ਨਹੀਂ, ਲੋਕੀ ਜੀਣ ਨਹੀਂ ਦਿੰਦੇ, ਉ ਪੂਰਾ ਦਿਨ ਆਜੇ ਤੇ ਲੋਕੀ ਜੀਣ ਨਹੀਂ ਦਿੰਦੇ, ਅਸੀਂ ਕਿਤੇ ਜਾ
ਪੜਾਸਾਂ ਨ ਨਿਕਲਦਾ ਫ
ਨਹੀਂ-ਨਹੀਂ ਜੇ ਧੁੱਪ ਨਿਕਲ ਆਏਗੀ ਤੇ, ਦੂਜੇ ਦਿਨ ਜੇ ਧੁੱਪ ਆ ਜਾਏਗੀ ਤੇ ਫੇਰ ਭੜਾਸ
ਨਹੀਂ ਫੇਰ, ਅਗਰ ਨਹੀਂ ਆ ਆਜੇਗਾ ਨਾ ਜ਼ਿਆਦਾ ਆ ਚਲੋ ਭੈਣ ਜੀ, ਮੈਂ ਨਾ ਥੋੜਾ ਸਮਾਨ ਰੱਖਾ ਦਾ ਬਾਹਰ ਤੋਂ ਗੱਲ ਕਰਨਾ
ਚਲੋ-ਚਲੋ, ਠੀਕ ਹੈ-ਠੀਕ ਹੈ।